ਸਤ ਸ਼੍ਰੀ
ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਭੈਨ ਜੀ?
ਵਧੀਆ ਜੀ ਵਧੀਆ, ਤੁਸੀ ਸੁਣਾਓ।
ਬਸ ਵਧੀਆ।
ਹੋਰ ਕੀ ਕਰਦੇ? ਕੁਛ ਨੀ ਬਸ, ਭਾਂਡੇ ਸਾਫ ਕਰਕੇ ਹਟੀ ਆ।
ਅੱਛਾ, ਖਾ ਲੇਆ ਰੋਟੀ-ਪਾਨੀ? ਅੱਛਾ-ਅੱਛਾ, ਮਿੱਠੇ ਚੌਲ।
ਹਾਂਜੀ-ਹਾਂਜੀ।
ਅੱਛਾ ਤੁਸੀ ੳ ਅੱਛਾ ਮੈਂ ਕੈਣ ਲੱਗੀ ਵੀਰਵਾਰ ਬਨਾਦੇ, ਅੱਜ ਵੀਰਵਾਰ ਤੇ ਨੀ ਹੈਗਾ।
ਨਈ- ਨਈ ਵੀਰਵਾਰ ਨੀ ਓਦਾਂ ਈ ਬੱਚੇ ਕੈਂਦੇ
ਸਾਨੂੰ ਤੇ ਖਵਾਏ ਨਈ ਤੁਸੀ।
ਤੁਸੀਂ ਫੇਰ ਕਪੜੇ ਪੈਂਦੇ ਸੀ ਨਾ ਗਲੀ ਟੱਪ ਕੇ ਆਨਾ ਪੈਨਾ ਸੀ, ਤਾਂ ਕਰਕੇ ਹਾਂਜੀ। ਹਾਂਜੀ ਆ ਵੇਖੋ ਸੁਤੀ ਹੋਈ ਲਾਗੇ।
ਠੀਕ ਠੀਕ, ਅਹੇ ਠੀਕ ਨੀ ਹੋਏ ਮੰਮੀ। ਆਏਆ ਸੀ ਕੋਲਡ ਡਰਿੰਕ ਲਿਆਣੀ ਕੈਂਦਾ ਸੀ।
ਹਾਂਜੀ ਮੰਮੀ ਨੂੰ ਨਾ ਏਦਾਂ ਈ ਏ ਹਜੇ ੳਹ ਏ ਛਾਤੀ ਨਾ ਭਾਰੀ-ਭਾਰੀ ਜੀ।
ਕੰਮ ਕੁਮ ਹੋ ਗਿਆ ਏਨਾਂ ਦਾ। ਗਏ ਨੀ ਅੱਜ ਟਿਊਸ਼ਨ ਤੇ ਬੱਚੇ?
ਦਕਸ਼ ਗਿਆ ਸੀ ਸਵੇਰੇ ਗਿਆਰਾਂ ਵਜੇ ਬੁਲਾਇਆ ਸੀ ਮੈਮ ਨੇ ਤੇ ਹਾਂਜੀ ਤੇ ਗਈ ਮੈਡਮ ਵੀ ਠੀਕ ਨੀ ਆ ਸਰਵਾਈਕਲ ਹੋਇਆ
ਵਿੱਚ
ਅੱਛਾ ਅੱਛਾ
ਹੈਲੋ ਹਾਂ ਤੇ ਓਦੇ ਵਿੱਚ
ਹੂੰ ਚਲੋ ਕੋਈ ਗੱਲ ਨੀ ਹੋਰ ਸੁਣਾਓ
ਤੇ ਓ ਮੈਂ ਕੋਲ ਕੀਤੀ ਨਾ ਦੋ ਵਾਰੀ ਤੇ ਏਨੇ ਚੁੱਕਿਆ ਤੇ ਫਿਰ ਰਿਸੀਵ ਨੀ ਹੋਈ ਮੈਨੂੰ ਲੱਗਦਾ ਹੁਣ ਆਦੀ ਹੋਣੀ ਐ।
ਹੂੰ ਹੋਰ ਸੁਣਾਓ
ਹੋਰ ਸੁਣਾਓ
ਮੈਂ ਤਾਨੂੰ ਵਟਸਐਪ ਤੇ ਮੈਸੇਜ ਭੇਜਿਆ ਸੀ ਤੁਸੀਂ ਵੇਖਿਆ ਵੀ ਨੀ
ਚਾਅ ਪੀ ਲੀ?
ਮੈਂ ਤਾਨੂੰ ਵਟਸਐਪ ਤੇ ਮੈਸਜ ਸੈਂਡ ਕੀਤਾ ਸੀ ਤੁਸੀਂ ਵੇਖਿਆ ਈ ਨੀ
ਮੈਨੂੰ
ਹਾਂਜੀ
ਹੁਣ ਐ ਵਿੱਚ ਫੋਨ ਕਰੀ ਜਾ ਰੀ ਰੁਚਿਕਾ ਹਾਂ
ਵੇਖਣਾ ਜਰਾ ਆਂਟੀ ਮੈਂ ਤਾਨੂੰ ਕੋਈ ਸੂਟ ਬਾਰੇ ਪੁੱਛਣਾ ਸੀ।
ਮੈਸੀਜ ਸੈਂਡ ਕੀਤਾ ਸੀ ਮੈਸੀਜ
ਹਾਂਜੀ ਹਾਂਜੀ
ਅੱਛਾ ਓ ਯਾਰ
ਹੋਰ ਸੁਣਾਓ
ਹੈਲੋ
ਹਾਂਜੀ ਹਾਂਜੀ
ਓਦਾ ਚੁੱਕਿਆ ਮੈਂ ਕਿਆ ਠੈਰ ਜਾ ਦੋ ਮਿੰਟ ਭੈਣ ਓ ਸ਼ਰੀਫਪੁਰੇ ਦੀ ਉ ਬੱਸ ਸਟੈਂਡ ਤੇ ਫੇਰ ਏਨੇ ਏਦੀਆਂ ਛੁੱਟੀਆਂ ਪਈਆਂ ਹੋਈਆਂ ਦ੍ਰਿਸ਼ਟੀ ਦੀਆਂ
ਮੈਂ ਤਾਨੂੰ ਮੈਸਜ ਭੇਜਿਆ ਵੇਖੋ ਤੇ ਸਈ ਸੂਟ
ਹੁਣ ਹੁਣ ਏਦੇ ਵਿੱਚ ਈ ਓ ਪਨ ਕਰਕੇ ਵੇਖਾਂ
ਹਾਂਏ ਰੱਬਾ